ਹਲੋ।
ਹਾਂਜੀ, ਸਸ਼ੀ ਕਾਲ ਜੀ।
ਹਲੋ।
ਹੈਲੋ, ਹੈਲੋ ਹਾਂਜੀ ਸਾਸੀ ਕਾਲ ਜੀ, ਆਵਾਜ਼ ਆ ਰਈ ਏ ਮੇਰੀ।
ਹਾਂਜੀ, ਹਾਂਜੀ ਸ਼ਾਸ਼੍ਰੀ ਕਾਲ ਜੀ, ਹੋਰ ਸੁਨਾਓ ਕੀ ਹਾਲ ਏ। ਹੈਲੋ, ਤੁਹਾਡੀ ਆਵਾਜ਼ ਨਾ ਆ ਰਹੀ ਏ, ਪਰ ਬੜੀ, ਉਹ ਘੱਟ ਆ ਰਹੀ ਏ।
ਘੱਟ ਆ ਰਹੀ ਐ, ਹੁਣ -ਹੁਣ ਠੀਕ ਆ ਰਹੀ ਏ ਆਵਾਜ਼।
ਹਾਂਜੀ, ਹਾਂਜੀ। ਹੁਣ
ਤੁਆ ਤੁਆਡਾ ਬੱਚਾ ਰੋ ਲੇਆ ਛੋਟਾ ਜੇਆ ਤਾੰਗ ਕਰ ਹਾਂਜੀ, ਹਾਂਜੀ‌
ਹਾਂਜੀ, ਹਾਂਜੀ ਵਦੀਆ ਹੋਰ ਬੱਚੇ ਠੀਕ ਨੇ ਬਾਸ ਹੁਨੇ ਵੇਲੇ ਹੋਏ ਸੀ। ਰੋਟੀ ਰੁਟੀ ਖਾ ਕੇ ਵੇਲੇ ਹੋਏ ਸੀ ਹੁੰਨੇ ਤੋਆਨ ਪ ਤਈਏ ਕਿੰਨਾ ਕਾਮ ਹੁੰਦਾ ਏ ਘਾਰ ਦਾ, ਹਾਂਜੀ। ਹਾਂਜੀ।
ਕੈਰੇ ਬਸ ਕੁਮਾਨ ਲੈ ਕੇ ਚਲੋ, ਕੁਮਾਨ ਲੈ ਕੇ ਚਲੋ, ਹੁਨ ਕਿੱਥੇ ਲੈ ਕੇ ਜਾਈਏ ਗਰਮੀ ਏਨੀ ਹੈਗੀ ਏ।
ਅੱਛਾ, ਅੱਛਾ ਨਈ ਤੁਸੀ ਛੁੱਟੀਆਂ ਪਈ ਦੀਆਂ ਸੀ ਤੁਸੀ ਗਏ ਨੀ ਕਿਧਰੇ ਘੁੰਮਨ।
ਹੂੰ, ਜਾਣਾ ਤਾਂ ਸੀਗਾ ਪਰ ਮੇਰੀ ਨਾ ਟਯੂਸ਼ਨ ਦਾ ਕਾੰਮ ਹੁੰਦਾ। ਫੇਰ ਮੈਂ ਮੇਰਾ ਹੈਗਾ ਸੈਂਟਰ, ਤੁ ਫੇਰ ਟਯੂਸ਼ਨਸ ਜੈਦਾ ਹੋ ਜਾਂਦੀਆ ਨੇ ਤੇ ਟਾਈਮ ਨੀ ਲੱਗਦਾ। ਓ ਓਨਾ ਨੇ ਨਾ ਬੱਚੇਆਂ ਦਾ ਸਿਸਟਮ ਕੁਛ ਏਝਂ ਹੁੰਦਾ ਕੁਛ ਬੱਚੇ ਪੈਲੇ ਚਲੇ ਜਾਂਦੇ ਨੇ, ਕੁਛ ਵਿੱਚ ਚਲੇ ਜਾਂਦੇ ਨੇ ਏਨੇ ਚ ਸਾਨੂੰ ਟਾਈਮ ਈ ਨੀ ਮਿਲ ਪਾਂਦਾ ਓਨਾਂ ਨੂੰ ਪ੍ਰੋਪਰ ਛੁੱਟੀਆਂ ਦੇਨ ਦਾ ਬਟ ਹੁਨ ਥੋੜਾ ਜਾ ਪ੍ਰੋਗ, ਹਾਂਜੀ ਹੁਨ ਥੋੜਾ ਜਾ ਪ੍ਰੋਗਰਾਮ ਬਨਾਯਾ ਤੇ ਵੇਖੋ ਪੱਚੀਸ ਤੋ ਲੈ ਕੇ ਤੀਸ ਤੱਕ ਦਵਾਂਗੇ, ਤੇ ਹੁਨ ਲੈ ਕੇ ਜਾਨਾ ਛੋਟੇ ਨੂੰ ਕਿਧਰੇ ਏਹੀ ਬੱਚੇ ਈ ਸ਼ੋਰ ਮਚਾਂਦੇ ਨੇ ਕਿਧਰੇ ਲੈ ਕੇ ਚਲੋ, ਕਿਧਰੇ ਲੈ ਕੇ
ਹਾਂਜੀ, ਹਾਂਜੀ, ਹਾਂਜੀ, ਹਾਂ ਐ ਗਾਲ ਤੇ ਐ ਸਾਡੇ ਆਪ ਬੱਚੇ ਛੁੱਟੀਆਂ ਸੀ ਤੇ ਸਾਡੇ ਵੀ ਕੋਲ ਈ ਪੈਂਦਾ ਸੀ ਤੇ ਬਾਸ ਗਏ ਸੀ ਏਕ ਦੇਨ ਆਸਤੇ ਗਏ ਸੀ ਛੁੱਟੀਆਂ ਤੇ
ਓਈ ਐ ਨਾ ਬੱਚੇਆਂ ਨੂੰ ਹੁੰਦਾ ਕਿ ਚਲੋ ਕਿਧਰੇ ਲੈ ਕੇ ਜਾਓ, ਘੁਮਾ ਕੇ ਲੈ ਕੇ ਆਓ ਨਾਨੀ ਜੈਦਾ ਜਾਂਦੇ ਦੂਰ ਏ, ਫੇਰ ਏਕ ਦੇਨ ਆਸਤੇ ਮੈਂ ਏਥੇ ਗਏ ਸੀ ਕਾਫੀ ਅੱਛੀ ਜਗਾ ਏ ਤੁਸੀ ਵੀ ਭਾਵਾ ਓਥੇ ਈ ਜਾਓ। ਸਾਡੇ ਕਾ ਕੋਲ ਹੀ ਪੈਂਦਾ ਪਾੜੀ ਲਾਕਾ ਏ। ਹਾਂ, ਆੱਜ-ਕਾੱਲ‌ ਦੇਖੋ ਤਾਨੂੰ ਪਤਾ ਗਰਮੀਆਂ ਚ ਸਾਰੇ ਐ ਸਾਡੇ ਏਰੀਏ ਚ ਈ ਪੈਂਦਾ ਪਟਨੀਟੋਪ ਪੈਂਦਾ ਏ। ਤੇ ਜੰਮੂ ਕਸ਼ਮੀਰ ਵਾਲੀ ਸਾਈਡ ਪੈਂਦਾ ਏ, ਹਾਂਜੀ। ਤੇ ਤੁਸੀ ਓਦਰਲੇ ਪਾਸੇ ਜਾਓ ਬੜਾ ਮਜ਼ਾ ਆਂਦਾ ਓਥੇ, ਮਤਲਬ ਕੀ ਐ ਵੇ ਕਿ ਓਥੇ ਠੰਡ ਹੁੰਦੀ ਏ ਠੰਡਾ ਮੋਸਮ ਹੁੰਦਾ ਬੜਾ।
ਅੱਛਾ ਠੰਡਾ ਮੌਸਮ ਹੂੰਦਾ, ਠੰਡਾ ਮੋਸਮ ਬੱਚੇ ਮੰਗਦੇ ਨੇ ਗਰਮੀਆਂ ਚ ਈ
ਹਾਂ, ਓਥੇ ਤੇ ਮੋਸਮ ਏਂਜ ਦਾ ਏ ਕੀ ਹੁਨੇ ਬਾਰਿਸ਼ ਆਰੀ ਏ, ਹੁਨੇ ਇਕਦਮ ਧੁੱਪ ਆ ਗਈ ਏ, ਪਰ ਧੁੱਪ ਵੀ ਐ ਪਰ ਓ ਧੁੱਪ ਵਿੱਚ ਵੀ ਬੜਾ ਬੜੀ ਠੰਡਕ ਹੁੰਦੀ ਐ।
ਠੰਡਕ ਠੰਡਕ ਹੁੰਦੀ ਐ ਹਾਂਜੀ, ਹਾਂਜੀ, ਹਾਂਜੀ। ਬਸ ਐ ਈ ਐ, ਜਾਨ ਦਾ ਦਿਲ
ਹਾਂਜ
ਦੂਰ ਕਰਕੇ ਬੱਚੇ ਨੇ, ਛੋਟੇ ਬੱਚੇ ਨੂੰ ਲੈ ਕੇ ਵੀ ਦੂਰ ਜਾਣੇ ਈ ਬੋਤ ਹੂੰ, ਬਸ ਸਾਡੇ ਤੇ ਐ ਹੋ ਜਾਂਦੈ ਕਿ ਚਲੋ ਨੇੜੇ-ਤੇੜੇ ਕੋਈ ਹਾਂ, ਕੋਈ ਹਾਂਜੀ, ਹਾਂਜੀ। ਇੱਕ ਅ ਵਾਟਰ ਪਾਰਕ ਹੋਂਦੀ ਐ। ਬੱਚੇ ਵਾਟਰ ਪਾਰਕ ਦੀ ਜਿੱਦ ਕਰਦੇ ਨੇ, ਕਿ ਚਲੋ ਵਾਟਰ ਪਾਰਕ ਲੈ ਜੋ ਓ ਮੈਨੂੰ ਸਹੀ ਵੀ ਲੱਗਦਾ। ਹੁੰਦੀ ਏ। ਬੱਚੇ ਨਾ ਪਾਨੀ ਚ ਓਥੇ ਨਾਹ ਤਾਂ ਲੈਂਦੇ ਨੇ ਲੇਕਿਨ ਓਸ ਪਾਨੀ ਚ ਨਾ ਕੈ
ਗੰਦਾ
ਕੈਮੀਕਲ ਹੋਂਦਾ ਓਨੁ ਬਾਚ ਬੱਚੇ ਦੀ ਹਾਂ ਬੱਚੇ ਦੀ ਫਿਰ ਨਾ ਬਲੈਕ ਹੋ ਜਾਂਦੀ ਏ, ਓ ਕਿੰਨੇ ਦੇਰ ਫੇਰ ਓ ਏਦਾਂ ਈ ਰੈਂਦੀ ਏ, ਫਿਰ ਓਸ ਕਰਕੇ ਮੈਂ ਵਾਟਰ ਪਾਰਕ ਨੂੰ ਨਾ ਪ੍ਰੈਫਰ ਨੀ ਕਰਦੀ। ਤੇ ਮੈਂ ਚਾਨੀ ਆਂ ਕਿ ਕੋਈ ਅੱਛੀ ਜੀ ਜਗਾ ਪਤਾ ਲੱਗ ਸਕੇ, ਤੇ ਓਥੇ ਲੈ ਜਾਈਏ ਬੱਚੇਆਂ ਨੂੰ।
ਅੱਛਾ! ਅਸੀ ਵੀ, ਮੈਂ ਆਪਨੀ ਬੱਚੇਆਂ ਨੂੰ ਵੋਟਰ ਪਾਕ ਲੈ ਕੇ ਜਾਂਦੀ ਕੇਓ ਕਿ ਤੁਆਨੂੰ ਪਤਾ ਓਥੇ ਪਤਾ ਨੀ ਤਰਾਂ, ਤਰਾਂ ਦੇ ਲੋਕ ਆਂਦੇ ਨੇ ਇੱਕੋ ਪਾਣੀ ਚ ਤੇ ਓ ਨਾ, ਸਾਰਾ ਫਿਰ ਓ ਗੰਦਾ ਲੱਗਦਾ ਏ ਕੇਯਾ ਯੂਜ਼ ਕਰਨਾ ਸੇਮ ਪਾਨੀ, ਅਸੀਂ ਤੇ ਇਸ ਕਰਕੇ ਘਾਰ ਈ ਇੱਕ ਪੂਲ ਲੇਆ ਕੇ ਦਿੱਤਾ ਹੋਏਆ ਬੱਚੇਆਂ ਨੂੰ ਪੂਲ ਪਾਰਟੀ ਕਰਨੀ ਹੁੰਦੀ ਏ
ਅੱਛਾ, ਅੱਛਾ ਜੀ। ਬੱਚੇ ਘਾਰ ਈ ਕਰਨਗੇ ਨਾ, ਹਾਂ ਬਿਲਕੁਲ ਠੀਕ ਰੈਂਦਾ ਏ। ਇੱਕ ਜੋ ਤੁਸੀਂ ਖਵਾਓਗੇ ਓਹੀ ਵੀ ਬੱਚੇ ਆਂ ਨੂੰ ਘਾਰ ਦਾ ਬਨਾਏਆ ਖਵਾਓਗੇ। ਬੱਚੇ ਇੰਜੋਏ ਕਰਨਗੇ ਘਰੇ ਈ ਕਰਨਗੇ।
ਹਾਂਜੀ।
ਨਈ ਨ੍ਹਾ ਨ੍ਹਾ ਕੇ ਜਾਂਦੇ ਨੇ, ਓ ਪਾਣੀ ਚੇਂਜ ਹੁੰਦਾ ਨੀ ਹੈ, ਓ ਐਦਾ ਦਾ ਐਦਾਂ। ਕੈਮੀਕਲ ਪਾ, ਪਾ ਕੇ ਓਨੂੰ ਓ ਫਿਰ ਬਾਚ 'ਚ ਸ਼ੀਟ ਦੇ ਉੱਪਰ ਚੱਕ ਕੇ ਬੈਂਦਾ ਤੇ
ਹਾਂਜੀ, ਹਾਂਜੀ ਐ ਤੇ ਹੈ।
ਹਾਂਜੀ। ਐਸੀ ਕੋਈ ਜਗ੍ਹਾ ਮਿਲਜੈ ਨਾ, ਜਿਸਰਾ ਕੋਈ ਪ੍ਹਾੜੀ ਇਲਾ ਵਾਲੀ ਹੋਏ ਜਿਸ ਤਰ੍ਹਾਂ ਤੁਸੀਂ, ਕੈ ਰਏ ਓ ਇਕ ਕੋਈ ਨੇੜੇ-ਤੇੜੇ ਹੋਏ ਨਾ
ਆਸੀ ਤੇ ਦੇਖੋ ਨਾ, ਮਦਲਬ ਕੇ ਅਸੀ ਸਾਡੇ ਕੋਲ ਜਿਵੇਂ ਅਸੀ ਗਏ ਸੀ। ਸਵੇਰੇ ਗਏ ਸੀ ਤੇ ਅਸੀ ਰਾਤੀ ਵਾਪਿਸ ਵੀ ਆ ਗਏ ਸੀ। ਮ ਮਤਲਬ ਕਿ ਅਸੀਂ ਅਪਡਾਊਨ ਕੀਤਾ ਸੀ ਇੱਕ ਦਿਨ ਚ ਹੀ ਅਸੀ ਸਵੇਰੇ ਸਵੇਰੇ ਜਿਵੇਂ ਏਥੋਂ ਨਿਕਲੇ। ਰਸਤੇ ਚ ਅਸੀਂ ਗ ਮਤਲਬ ਕਿ ਇੱਕ ਜਗਾ ਨਾਸ਼ਟਾ ਵੀ ਕੀਤਾ ਫੇਰ ਥੋੜੀ ਦੇਰ ਜਿਵੇਂ ਪੰਜ, ਦਸ ਮਿੰਟ ਸਟੇ ਹੋ ਗੇਆ ਅੱਧਾ ਘੰਟਾ 'ਚ ਚਲੋ ਲਗਾਓ ਤੁਸੀਂ, ਫੇਰ ਅਸ ਓਥੇ ਪੋਂਚ ਗੇ ਥੋੜੀ ਦੇਰ ਬਾਦ, ਫੇਰ ਤੇ ਸਾਰਾ ਅਸੀਂ ਘੁੰਮੇ। ਪਰ ਜਾ ਕੇ ਫੇਰ ਅਸੀਂ ਆਪਨਾ ਨਾਲ ਸਮਾਨ ਵੀ ਲੈ ਗੇ ਹੋ ਅਸੀ ਖਾਨ ਪੀਨ ਦਾ, ਅਸੀ ਓਥੇ ਬੈਠ ਕੇ ਮਤਲਬ ਕਿ ਮੈਗੀ ਵਗੈਰਾ ਬਨਾ ਕੇ ਤੇ ਅਸੀਂ ਓਥੇ ਈ ਖਾਦੀ, ਚਾਹ ਬਨਾਈ, ਮੈਗੀ ਬਨਾਈ। ਹਾਂਜੀ। ਓਥੇ ਬੈ ਕੇ ਮਤਲਬ ਕੀ ਪੂਰਾ ਸੈਟਅਪ ਕਰਕੇ ਸਾਡੇ ਦੋ ਫੈਮਲੀਆਂ ਗਈਆਂ ਸੀ, ਅਸੀਂ ਗਏ ਸੀ ਤੇ ਸਾਡੀ ਫੈਮਲੀ ਏਕ ਰਿਲੇਸ਼ਨ ਰਿਲੇਟਿਵਸ ਹੈਗੇ ਨੇ। ਉਹ ਗਏ ਸੀ ਤੇ ਐਵੇਂ ਇਕੱਠੇ ਜਾ ਕੇ ਤੇ ਮਜ਼ਾ ਵੀ ਆਂਦਾ ਹੈ। ਕੱਲੇ ਕੱਲੇ ਤੇ ਮਜ਼ਾ ਵੀ ਨੀ ਆਂਦਾ।
ਹਾਂ, ਕੱਲੇ ਕੱਲੇ ਨੀ ਮਜ਼ਾ ਆਂਦਾ, ਬੱਚਿਆਂ ਨਾਲ ਹੀ ਰੌਣਕ ਹੁੰਦੀ ਏ। ਵੱਡਿਆ ਨਾਲ ਜਾਓ ਤੇ ਸਾਰੇ ਕੱਠੇ ਹੀ ਜਾੳ। ਨਹੀਂ ਤੇ ਇੰਨੀ ਦੂਰ ਜਾ ਕੇ ਕੋਈ ਫਾਇਦਾ ਨੀ ਹੁੰਦਾ, ਹਾਂਜੀ, ਹਾਂਜੀ ਗਏ ਤਾਂ ਅਸੀਂ ਵੀ ਦੇਖੋ ਸ਼ਿਮ ਪਿਛਲੀ ਵਾਰੀ ਸ਼ਿਮਲਾ ਹੋ ਕੇ ਆਏ ਸੀ। ਲੇਕਿਨ ਇਸ ਵਾਰੀ ਨਾ ਬਸ ਤੁਹਾਨੂੰ ਪਤਾ ਗਰਮੀ ਬਹੁਤ ਐ, ਗਰਮੀ ਪੂਰਾ ਦਿਨ ਨਾ ਦਿਲ ਨੀ ਕਰਦਾ ਕਿੱਧਰੇ ਨਿਕਲਣ ਤੇ ਮਤ ਐ ਚੱਕਰ ਹੈ। ਤੁਸੀਂ ਤੁਸੀਂ ਕਿਹੜੇ, ਹਾਂ ਤੁਸੀਂ ਕਹਿੰਦੇ ਹੋ ਕਿਉਂਕਿ ਨਾਨੀ ਦਾ ਘਰ ਦੂਰ ਏ ਤਾਂ ਨਹੀਂ ਜਾਇਆ ਜਾਂਦਾ, ਹੁਣ ਇਹਦਾ ਕੋਲ ਏ ਤਾਂ ਨਹੀਂ ਜਾਇਆ ਜਾਂਦਾ। ਸਾਡੇ ਕੋਲ ਕੋਲ ਕਰਕੇ ਵੀ ਨੀ ਜਾਇਆਂ ਜਾਂਦਾ।
ਅੱਛਾ, ਹਾਂ ਬਸ ਹਰ ਕਿਸੇ ਦੀ ਕੋਈ ਨਾ ਕੋਈ ਮਜਬ ਬੂਰੀ ਏ ਕਿ ਲੋਕਲ ਏ ਤੇ ਕੀ ਚਲੋ ਕੀ ਰਹਿਣ ਜਾਣਾ, ਇਹ ਦੂਰ ਵਾਲੇ ਕਹਿੰਦੇ ਨੇ। ਸਾਡੇ ਕੋਲ ਜਾਇਆ ਨੀ ਜਾਂਦਾ ਦੂਰ ਬੜੀ ਕਿਵੇਂ ਜਾਈਏ? ਹਾਂ, ਗਰਮੀ ਬਹੁਤ ਏ, ਬੱਚਿਆਂ ਨੂੰ ਇੰਨੀ ਦੂਰ ਲੈ ਕੇ ਜਾਣਾ ਆਣਾ ਹੋਰ ਬਹੁਤ ਦਿੱਕਤ ਹੁੰਦੀ ਏ। ਹਾਂ।
ਸੋਚ ਰੇ ਆਂ, ਏਨੂੰ ਲੈ ਕੇ ਜਾਵਾਂਗੀ ਕਿਦਰੇ ਜਰੂਰ ਘੂਮਾ ਕੇ ਲਿਆਵਾਂਗੀ। ਹੁੰਦਾ ਕਿ ਏ ਅਸੀਂ ਲੋਕ ਨਈ ਮੰਨਦੇ, ਲੇਕਿਨ ਬੱਚੇਆਂ ਨੂੰ ਘਾਰ ਤੋਂ ਬਾਰ ਇਨਵਾਇਰਮੈਟ ਜਰੂਰੀ ਹੁੰਦਾ, ਜਿਨਾ ਨਾਲ ਬੱਚਾ ਹਾਂ ਬਾਹਰ ਦੀ ਬਾਹਰ ਦੀ ਚੀਜਾ ਸਿੱਖਦੈ ਕਿਉਂਕੀ ਹਾਂਜੀ, ਹਾਂਜੀ ਅੱਛਾ। ਹਾਂਜੀ, ਪੁੱਛ ਰਿਹਾ ਤਰ੍ਹਾਂ ਤਰ੍ਹਾਂ ਦੇ ਕੋਸ਼ਟਣ ਪੁੱਛ ਰਿਹਾ ਹੈ। ਕਿ ਮੈਂ ਕਿੱਥੇ ਹੈਗਾ। ਐ ਕਿੰਨੇ ਕੁ ਦੂਰ ਏ। ਇੱਥੇ ਬਰਫ਼ ਕਿਉਂ ਪੈਂਦੀ ਐ। ਫਿਰ ਇਹ ਚੀਜ਼ ਬੱਚਿਆ ਦੇ ਅੰਦਰ ਕ੍ਰਏਵਿਟੀ ਦੇ ਨਾਲ ਜੋ ਬੱਚੇ ਦੇ ਮਾਈਡ ਨੂੰ ਸਾਫ਼ ਕਰਦੀ ਏ।
ਹਾਂਜੀ-ਹਾਂਜੀ, ਬਹੁਤ ਜਹਾ ਮਤਲਬ ਕਿ ਅੱਜ ਕੱਲ੍ਹ ਦੇਖ ਹੁਣ ਨਾ ਹਰ ਕੋਈ ਬੱਚੇ ਨੇ ਬਿਜ਼ੀ ਨੇ ਹੁਣ ਦੇਖੋ ਛੁੱਟੀਆਂ ਖਤਮ ਹੋਣਗੀਆਂ ਉਹਨਾਂ ਦੇ ਸਕੂ ਸਕੂਲ ਸ਼ੁਰੂ ਹੋ ਜਾਣੇ ਸਕੂਲ ਸ਼ੁਰੂ ਹੋ ਜਾਣੇ ਉਹਨਾਂ ਨੇ ਵੈਸੇ ਆਟੋਮੈਟਿਕਲੀ ਬੀਜੀ ਹੋ ਜਾਂਣੇ ਸਵੇਰੇ ਸਕੂਲ ਕਿੰਨੀਆ ਤੇ ਟੁਸ਼ਨ ਰਖਵਾਈ ਫਿਰ ਟੁਸ਼ਨ ਫੇਰ ਉਨਾਂ ਨੇ ਹੋਮਵਰਕ ਕਰਨਾ ਪ੍ਰੋਜੈਕਟ ਕਰਨੇ ਨੇ ਪੇਪ ਪਰ ਦੇਣੇ ਨੇ, ਪੂਰਾ ਸਾਲ ਤੇ ਉਹਨਾਂ ਇਸ ਚ ਚਲਾ ਜਾਂਦਾ ਹੈ, ਬਸ ਇੱਕ ਛੁੱਟੀਆਂ ਦਾ ਥੋੜਾ ਟਾਈਮ ਹੁੰਦੈ ਕਿ ਉਹਨੂੰ ਉਹਨਾ ਨੂੰ ਅਲੱਗ ਥੋੜ੍ਹਾ ਐਨਵਾਇਮੈਂਟ ਚਾਹੀਦਾ ਹੁੰਦੈ। ਖੁੱਲਾ ਕੁਛ ਇਧਰ ਉਧਰ ਕੰਮਣਾ ਮਾਈੰਡ ਫਰੈਸ਼ ਹੋਣਾ ਚਾਹੀਦੈ ਤੇ ਫਰ ਅੱਜ ਕੱਲ੍ਹ ਹਰ ਕੋਈ ਪ੍ਰੈਫਰ ਕਰਦਾ ਕਿ ਚਲੋ ਅਸੀਂ ਆਪਣੇ ਬੱਚਿਆਂ ਨੂੰ ਆਊਟਿੰਗ ਕਰਵਾ ਲਿਆਈਏ, ਕਿਧਰੇ ਲੈ ਜਾਈਏ।
ਹਾਂਜੀ-ਹਾਂਜੀ, ਹਾਂ।
ਕੋਈ ਨੀ ਤੁਸੀਂ ਪ੍ਰੋਗਰਾਮ ਬਣਾਓ, ਅਗਰ ਚੱਲਣਾ ਹੋਏ ਗਾ ਤੇ ਭਾਵੇਂ ਸਾਡੇ ਨਾਲ ਹੀ ਚੱਲ ਪੈਣਾ। ਅਸੀਂ ਵੀ ਚੱਲ ਪਾਂਗੇ ਤੁਹਾਡੇ ਨਾਲ ਈ।
ਜੰਮੂ ਰਹਿੰਦੇ ਤੇ ਨੇ ਸਾਡੇ ਰਿਸ਼ਤੇਦਾਰ ਬੱਟ ਓ ਫੋਨ ਬੜਾ ਕੱਟ ਆਂਦਾ ਉਹਨਾਂ ਦਾ ਫੋ ਤਾਂ ਕਰਕੇ ਉਹਨਾਂ ਨਾਲ ਗੱਲਬਾਤ ਬੜੀ ਕੱਟ ਹੁੰਦੀ ਏ। ਤੇ ਹੁੰ, ਫਿਰ ਉਹ ਨਾਲੇ ਉਹਨਾਂ ਦੇ ਵੀ ਛੋਟੇ-ਛੋਟੇ ਬੱਚੇ ਨੇ। ਬਹੁਤ ਔਖਾ ਹੁੰਦਾ ਫਿਰ ਨਿੱਕੇ ਨਿੱਕੇ ਬੱਚਿਆਂ ਨਾਲ ਜਾਣਾ ਥੋੜਾ ਜਿਹਾ ਔਖਾ ਹੁੰਦਾ ਈ ਏ।
ਆ ਉਹ ਤੇ ਊਖ ਤੇ ਹੁੰਦੀ ਏ ਥੋੜੀ ਜੀ ਤੇ ਹੁੰਦੀ ਏ। ਹੁੰ, ਚਲੋ ਕੋਈ ਨੀ ਬ-ਮੈਨੇਜ ਹੋ ਹੀ ਜਾਂਦੈ। ਅੱਛਾ।
ਹਾਂਜੀ-ਹਾਂਜੀ, ਉਹ ਹੋ ਹੀ ਜਾਂ ਉਹ ਤੇ ਨਿਕਲ ਜਾਂਦਾ ਸਭ ਕੁੱਛ ਉਹੀ ਚਲੋ ਬਣਾਵਾਂਗੇ ਪ੍ਰੋਗਰਾਮ।
ਹਾਂ, ਹਾਂ ਹਾਂ ਪਾਵੇ ਬਣਾ ਲੈਣਾ ਫਿਰ ਸਾਨੂੰ ਵੀ ਦੱਸ ਦੇਣਾ ਅਸੀਂ ਵੀ ਬਣਾ ਲਾਂਗੇ ਫਿਰ ਤੁਹਾਡੇ ਨਾਲ ਹੀ।
ਪਹਾੜੀ ਇਲਾਕਾ ਹੀ ਅੱਛਾ ਰਹੇਗਾ ਪਹਾੜੀ ਇਲਾਕੇ ਤੇ ਦੇਖਾਂਗੇ ਜਿਸ ਤਰ੍ਹਾਂ ਉਹ ਤੁਸੀਂ ਗੱਲ ਕੀਤੀ ਨਾ ਉਹ ਵੀ ਬਹੁਤ ਸੋਹਣੀ ਸੀ ਕਿ ਤੁਸੀਂ ਸਮਾਨ ਘਰੋਂ ਹੀ ਲੈ ਕੇ ਜਾਓ। ਤੇ ਉੱਥੇ ਵੀ ਆਪਣਾ ਹੀ ਬਣਾਓ। ਉਹ ਸਭ ਤੋਂ ਬੈਸਟ ਚੀਜ਼ ਹੈਗੀ ਹੈ।
ਨਹੀਂ ਅਸੀਂ ਪਤਾ ਕੀ ਕਰ ਸਕਦੇ ਹਾਂ ਦੇਖੋ ਨਾ ਕੁਛ ਸਮਾਨ ਇੱਥੇ ਜਿਵੇਂ ਅਸੀਂ ਨਾਲ ਲੈ ਕੇ ਜਾ ਕੇ ਉੱਥੇ ਬਣਾ ਸਕਦੇ ਹਾਂ। ਦੂਸਰਾ ਅਸੀਂ ਘਰੋਂ ਹੀ ਆਪਣੇ ਬੱਚਿਆਂ ਵਾਸਤੇ ਜੋ ਸਾਡੇ ਬੱਚੇ ਖਾਂਦੇ ਨੇ। ਅਸੀਂ ਉਹ ਘਰੋਂ ਵੀ ਬਣਾ ਕੇ ਲੈ ਕੇ ਜਾ ਸਕਦੇ ਹਾਂ। ਜਿਹੜਾ ਇੱਕ ਦੋ ਦਿਨ ਜਿਹੜਾ ਸਮਾਨ ਰਹਿ ਜਾਂਦਾ ਇੱਕ ਦਿਨ ਪਹਿਲੇ ਮਤਲਬ ਕਿ ਬੰਦਾ ਰਾਤ ਨੂੰ ਬਣਾ ਲੇ ਜਿਵੇਂ ਸਵੇਰੇ ਨਿਕਲਣਾ ਹੈਏ। ਅਸੀਂ ਰਾਤ ਨੂੰ ਸਮਾਨ ਬਣਾ ਕੇ ਰੱਖ ਸਕਦੇ ਕਿਸੇ ਬੱਚੇ ਨੂੰ ਕੱਲ ਜਾ ਕੇ ਹੋਈ ਕਿਉਂਕਿ ਬਾਹਰ ਤੇ ਦੇਖੋ ਚੀਜ਼ ਸਹੀ ਮਿਲਦੀ ਨੀ ਹੈ ਨਾ ਫਰੈਸ਼ ਹੁੰਦੀ ਨਾ ਕੁਛ ਤੇ ਬੱਚੇ ਖਾ ਵੀ ਨੀ ਪਾਂਦੇ ਏ ਤੇ ਉਹੀ ਚੀਜ਼ ਸੀ ਘਰ ਚਲਦੇ ਪਹਿਲੇ ਤੇ ਹੈਲਥ ਹੈ ਨਾ ਬਚ ਬੱਚੇ ਬਿਮਾਰ ਹੋ ਜਾਣ ਉਹਦਾ ਵੀ ਕੋਈ ਫਾਇਦਾ ਨਹੀਂ ਕੁਮਾਣ ਜਾਣ
ਬਿਲਕੁਲ ਮੈਂ-ਮੈਂ ਤੇ ਵੇਖੋ ਖੁਦ ਵੀ ਫੇਸ ਵੀ ਕੀਤਾ ਹੋਇਆ ਹੈ ਇਕ ਪੂਰੀ ਮੈਗੀ ਬੱਚੇ ਨੂੰ ਖਵਾਤੀ ਸੀ ਬਾਰ ਹੀ ਸ਼ਿਮਲਾ ਜਦੋਂ ਗਏ ਸੀ। ਸੀ ਔਰ ਮੈਂ ਇਹਨੂੰ ਮੈਗੀ ਇੰਨੀ ਜਲਦੀ ਜਦੋਂ ਅਸੀਂ ਖੁਦ ਬਣਾਉਂਦੇ ਹਾਂ ਤਾਂ ਆਪਾਂ ਐਸੀ ਚੀਜ਼ ਪਾ ਦਿੰਦੇ ਹਾਂ ਜੋ ਬੱਚੇ ਨੂੰ ਡਾਈਜੈਸਟ ਕਰਨ ਚ ਹੈਲਪ ਕਰਦੀ ਏ ਕੋਲਡਡਰਿੰਕ ਲੇਕਿਨ ਉਹਨਾਂ ਨੇ ਤੇ ਸਿੱਧਾ ਫਟਾਫਟ ਜਿਵੇਂ ਸਾ ਨੂੰ ਬਣਾ ਕੇ ਦੇ ਰਹੇ ਨੇ ਓਦਾਂ ਹੀ ਬਣਾ ਕੇ ਦੇ ਦਿੰਦੇ ਨੇ। ਫ ਕਿੱਧਰੇ ਨਾ ਕਿੱਧਰੇ ਛੋਟੇ ਛੋਟੇ ਬੱਚਿਆਂ ਨੂੰ ਨੁਕਸਾਨ ਦਿੰਦੀ ਏ, ਇਹ ਚੀਜ਼ ਤੋ ਥੋੜਾ ਬੱਚੇ ਲਈ ਨਾ ਹਾਂਜੀ ਆਪਣਾ ਹੀ ਸਿਸਟਮ ਠੀਕ ਰਹਿਦਾ ਬੁ ਬੁ ਲੈ ਕੇ ਜਾਓ ਓਦਾ ਹੀ ਬਣਾਓ ਨਾਲੇ ਜਦੋਂ ਖੁੱਦ ਜਾ ਕੇ ਇੱਕ ਪਰਿਵਾਰ ਜਦੋਂ ਇਕੱਠੇ ਹੋ ਕੇ ਬਣਾਉਂਦਾ ਏ
ਹਾਂਜੀ ਬੜਾ ਕੁਛ ਮਤਲਬ ਵੀ ਬੱਚੇ ਵੀ ਸਾਡੀ ਅੱਛੀ ਗੱਲਾਂ ਸਿੱਖ ਦੇ ਨੇ ਇਕੱਠਾ ਰਹਿਣਾ ਸ ਸਿੱਖਦੇ ਨੇ ਬੱਚੇ ਵੀ ਸਿੱਖਦੇ ਨੇ ਦੇਖਦੇ ਨੇ ਹਾਂਜੀ-ਹਾਂਜੀ।
ਚਲੋ ਚੰਗਾ ਕੋਈ ਨੀ ਬਣਾਵਾਂਗੇ ਜੀ ਜ਼ਰੂਰ ਪ੍ਰੋਗਰਾਮ
ਹਾਂਜੀ ਹਾਂਜੀ ਜਦੋਂ ਵੀ ਬਣਾਓਗੇ ਫਿਰ ਦੱਸ ਦੇਣਾ ਮੈਂ ਕੋਈ ਨੀ ਚੀਜ਼
ਹਾਂਜੀ ਹਾਂਜੀ ਬਸ ਤੁਸੀਂ ਤਿਆਰੀ ਤਿਆਰੀ ਕਰਕੇ ਰੱਖਣਾ ਜ ਆਪਣੀ
ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਠੀਕ ਠੀਕ ਠੀਕ
ਠੀਕ ਠੀਕ ਓਕੇ ਜੀ ਸਤਿ ਸ਼੍ਰੀ ਅਕਾਲ
ਓਕੇ ਸਤਿ ਸ੍ਰੀ ਅਕਾਲ ਜੀ